ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਤੁਹਾਡੇ
ਵਧਆ ਵਧੀਆ ਤੁਸੀਂ ਦੱਸੋ ਕੀ ਹਾਲ ਚਾਲ ਤੁਹਾਡਾ ਫੈਮ ਸਭ ਠੀਕ
ਸਭ ਵਧੀਆ ਜੀ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰਦੇ ਹਾਂ ਅੱਜ ਕੱਲ੍ਹ ਦੇਖੀ ਤੁਸੀਂ ਦੇਖਿਆ ਹੀ ਹੋਏਗਾ ਕਿ ਲੋਕ ਮੋਬਾਇਲ ਫੋਨ ਦੇ ਮਤਲਬ ਕਿੰਨਾ ਜ਼ਿਆਦਾ ਮਤਲਬ ਉਹ ਹੋ ਗਿਆ ਨਾ ਕਿ ਮੋਬਾਇਲ ਹਰ ਕਿਸੇ ਕੋਲ ਹਰ ਕਿਸੇ ਆਪ ਤੁਸੀਂ ਦੇਖਿਆ ਕਿਉਂ ਚਾਹੇ ਕੋਈ ਛੋਟ ਛਾ ਹੋਏ ਚਾਹੇ ਵੱਡਾ ਹੋਏ ਉਹਦੇ ਹੱਥ ਵਿਚ ਮੋਬਾਇਲ ਫੋਨ ਜ਼ਰੂਰ ਹੁੰਦਾ ਹੈ
ਹਾਂਜੀ ਹਾਂਜੀ ਪੰਜ ਮਿੰਟ ਰੁਕਜਾ ਮੋਬਾਇਲ ਫੋਨ ਤੋਂ ਦੇਖੋ ਹਾਂ ਹਾਂ ਹਾਂ
ਇਹਦੇ ਦੇਖੋ ਕੁਛ ਫਾਇਦੇ ਵੀ ਨੇ ਤੇ ਨੁਕਸਾਨ ਵੀ ਹੈ ਤੁਹਾਨੂੰ ਪਤਾ ਹੀ ਹੈ
ਹਾਂਜੀ ਇਹ ਤੇ ਹੈ ਹੀ ਦੇਖੋ ਮੋਬਾਈਲ ਫੋਨ ਜਿਹੜਾ ਹੈਗਾ ਨਾ ਅੱਜ ਕੱਲ ਪੂਰੀ ਲਾਈਫ ਦਾ ਮ ਲਾਈਫ ਦਾ ਸਾਡਾ ਇੰਪੋਰਟੈਂਟ ਹਿੱਸਾ ਬਣ ਗਿਆ ਦੇਖੋ ਅਗਰ ਨਹੀਂ ਨਹੀਂ ਟੈਕਨੋਲੋਜੀ ਆਈ ਹੈ ਅਗਰ ਅਸੀਂ ਉਹਨੂੰ ਯੂਜ ਨਹੀਂ ਕਰਾਂਗੇ ਤੇ ਸਾਡੇ ਵਾਸਤੇ ਵੀ ਕੋਈ ਤਰੱਕੀ ਦਾ ਰਸਤਾ ਨੀ ਰਹਿਣਾ ਨਾ ਅੱਜ ਕੱਲ ਮੋਬਾਈਲ ਫੋਨ ਦੇਖੋ ਮਤਲਬ ਕੋਈ ਸਾਧਨ ਬਲਕਿ ਜਿਵੇਂ ਤੁਸੀਂ ਐਜੂਕੇਸ਼ਨ ਬੱਚਿਆਂ ਵਾਸਤੇ ਐਜੂਕੇਸ਼ਨ ਦਾ ਸੋਰਸ ਲੈ ਲਓ ਕਰੋਨਾ ਟ ਆਇਆ ਸੀ ਸਾਨੂੰ ਕਿੰਨੀ ਪ੍ਰੋਬਲਮ ਆਈ ਸੀ ਛੋਟੇ ਛੋਟੇ ਬੱਚੇ ਨੂੰ ਪੜ੍ਹਾਈ ਕਰਾਉਣ ਵਾਸਤੇ ਤੇ ਜਿਹੜਾ ਮੋਬਾਇਲ ਫੋਨ ਸੀ ਜਿਹੜਾ ਨੈਟਵਰਕ ਸੀ ਲੈਪਟੋਪ ਵਗੈਰਾ ਉਹਦੇ ਨਾਲ ਹੀ ਸਾਨੂੰ ਫਾਇਦਾ ਹੋਇਆ ਨਾ ਕਿ ਮਤਲਬ ਮੋਬਾਈਲ ਫੋਨ ਚ ਹੀ ਤੇ ਅਸੀਂ ਫਾਇਦੇ ਚ ਰਹੇ ਹਾਂ ਨਾ ਕਿਉਂਕਿ ਬੱਚੇ ਦੇ ਦੋ ਸਾਲ ਖ਼ਰਾਬ ਨਹੀਂੀ ਹੋਏ ਨਾ ਇਸ ਕਾਰਨ
ਬਿਲਕੁਲ ਬਿਲਕੁਲ ਇਹ ਤਾਂ ਬਿਲਕੁਲ ਤੁਸੀਂ ਗੱਲ ਠੀਕ ਕਹੀ ਕਿ ਮਤਲਬ ਕੋਵਿਡ ਟਾਈਮ 'ਚ ਜਿਵੇਂ ਮੋਬਾਈਲ ਫੋਨਸ ਤਾਂ ਸਾਨੂੰ ਕਿੰਨਾ ਉਹਦਾ ਬੈਨੀਫਿਟ ਹੋਇਆ ਉਹਦੇ ਨਾਲ ਹੁਣ ਦੇਖੋ ਆਪ ਆਪਾਂ ਚਾਹੇ ਸਕੂਲ ਵਿੱਚ ਵੀ ਬੱਚੇ ਜਾਂਦੇ ਆ ਟੀਚਰ ਪੜਾਉਂਦੀ ਹੈ ਆਪਾਂ ਨੂੰ ਕਈ ਵਾਰ ਨਹੀਂ ਸਮਝ ਆਉਂਦਾ ਬੱਚੇ ਕਈ ਵਾਰ ਨਹੀਂ ਪੁੱਛਦੇ ਟੀਚਰ ਤੋਂ ਤੋ ਆਪਾਂਰ ਵਿੱਚ ਯੂਟਿਊਬ ਚ ਅੱਜ ਕੱਲ ਤਾਂ ਦੇਖੋ ਤੁਸੀਂ ਕਿੱਥੇ ਵੀ ਆਪਦਾ ਚੈਪਟਰ ਦਾ ਨਾਂ ਪਾਓ ਤੋਂ ਨਾਲ ਨਾਲ ਉਹਦੇ ਬਾਰੇ ਚ ਸਾਰਾ ਕੁਛ ਆ ਜਾਂਦਾ ਬੱਚਾ ਘਰ ਬੈਠੇ ਵੀ ਸਮਝ ਲੈਂਦਾ ਹੈ ਕਈ ਵਾਰ ਹੁੰਦਾ ਬੱਚਾ ਬਿਮਾਰ ਹੁੰਦਾ ਸਕੂਲ ਨਹੀਂ ਜਾ ਪਾਉਂਦਾ ਤਾਂ ਘਰੇ ਬਹਿ ਕੇ ਵੀ ਪੜ੍ਹ ਲੈਂਦਾ
ਬਿਲਕੁਲ ਸਹੀ ਗੱਲ ਕ ਦੇਖੋ ਮੈਂ ਤੇ ਇਹ ਕਹਾਂਗੀ ਦੇਖੋ ਬੱਚਿਆਂ ਵਾਸਤੇ ਮੋਬਾਈਲ ਫੋ ਯੂਜਫੁਲ ਹੈਗਾ ਪੜ੍ਹਾਈ ਵਾਸਤੇ ਤੇ ਮਿਸਯੂਜ ਵੀ ਹੈਗਾ ਸਾਨੂੰ ਨੀ ਪਤਾ ਨਾ ਬੱਚਾ ਮੋਬਾਇਲ ਚ ਕਿੰ ਬਹਿ ਕੇ ਕੀ ਦੇਖ ਰਿਹਾ ਪਰ ਡਿਪੈਂਡ ਸਾਡੇ ਉੱਤੇ ਕਰਦਾ ਕਿ ਸਾਨੂੰ ਸਡੇ ਫੋਨ ਚ ਲਾ ਕੇ ਰੱਖਣਾ ਚਾਹੀਦਾ ਕਿ ਬੱਚਾ ਕੋਈ ਅ ਚੀਜ਼ ਓਪਨ ਕਰ ਰਿਹਾ ਤੇ ਸਾਨੂੰ
ਨੋਟੀਫਿਕੇਸ਼ਨ ਨਹੀਂ ਇਹ ਤਾਂ ਗੱਲ ਬਿਲਕੁਲ ਠੀਕ ਕਈ ਤੁਸੀਂ ਕਿ ਮਤਲਬ ਚਲੋ ਇਹਦੇ ਮਤਲਬ ਫਾਇਦਾ ਵੀ ਹੈ ਸਾਨੂੰ ਪੜ੍ਹਾਈ ਨੂੰ ਪੜ੍ਹਾਈ ਵਿੱਚ ਮਦਦ ਵੀ ਹੈਲਪ ਵੀ ਕਰਦਾ ਸਾਡੀ ਨਾਲ-ਨਾਲ ਦੇਖੋ ਅਹ ਹੁਣ ਆਪਾਂ ਕਿਵੇਂ ਕਈ ਵਾਰ ਹੁੰਦਾ ਹੈ ਕਿ ਸਾਡਾ ਕੋਈ ਰਿਸ਼ਤੇਦਾਰ ਵਗੈਰਾ ਬਾਹਰ ਰਹਿ ਰਿਹਾ ਹੁੰਦਾ ਹੈ ਉਹਦੇ ਨਾਲ ਆਪਾਂ ਨੂੰ ਦੇਖੋ ਕਿੰਨਾ ਫ਼ਾਇਦਾ ਹੋ ਗਿਆ ਪਹਿਲਾਂ ਆਪਾਂ ਚਿੱਠੀ ਭੇਜਦੇ ਸੀ ਜਾਂ ਕੁਛ ਕਰਦੇ ਸੀ ਹੁਣ ਆਪਾਂ ਨੂੰ ਉੱਥੇ ਉਹਦੇ ਨਾਲ ਗੱਲ ਕਰਨੀ ਜਾਂ ਕੁਛ ਕਰਨਾ ਆਪਾਂ ਉਹਦੇ ਨਾਲ ਵੀਡੀਓ ਕਾਲ ਕਰ ਸਕਦੇ
ਹਾਲ ਚਾਲ ਲੈ ਸਕਦੇ ਹੈਗੇ ਹਾਂ ਦੇ ਨਹੀਂ-ਨਹੀਂ ਇਸ ਚੀਜ਼ਾਂ ਦਾ ਤਾਂ ਬਹੁਤ ਫਾਇਦਾ ਹੋ ਗਿਆ ਕਿਉਂਕਿ ਦੇਖੋ ਸਾਡੇ ਬੱਚੇ ਹੈ ਬੁਰਾਈ ਬਾਹਰ ਪੜ੍ਹਾਈ ਕਰਨ ਗਏ ਹੈਗੇ ਤੁਹਾਨੂੰ ਨੀ ਪਤਾ ਕਿ ਬੱਚਾ ਕਿਵੇਂ ਮੋਲ ਚ ਰਹਿ ਗਿਆ ਹੈ ਅਸੀਂ ਵੀਡੀਓ ਕਾਲ ਕਰਦੇ ਹਾਂ ਤੇ ਬੱਚਿਆਂ ਦੇ ਨਾਲ ਅਸੀਂ ਆਸ ਪਾਸ ਦੇ ਬੱਚਿਆਂ ਨੂੰ ਵੀ ਦੇਖ ਸਕਦੇ ਹ ਅਗੇ ਉਹਦਾ ਮੋਲ ਵੀ ਵੇਖ ਸਕਦੇ ਹ ਬੱਚਿਆਂ ਦੇ ਉੱਤੇ ਨਜ਼ਰ ਵੀ ਰੱਖ ਸਕਦੇ ਹੋ ਤੁਸੀਂ ਸਾਰੀ ਚੀਜ਼ਾਂ ਕਰ ਸਕਦੇ ਹੋ ਤੇ ਬਹੁਤ ਹੀ ਵਧੀਆ ਬੈਨੀਫਿਟ ਹੈ ਮੋਬਾਈਲ
ਬਿਲਕੁਲ-ਬਿਲਕੁਲ ਔਰ ਸਾਨੂੰ ਐਜੂਕੇਸ਼ਨ ਵਿੱਚ ਵੀ ਦੇਖੋ ਕਿੰਨੀ ਮਦਦ ਮਤਲਬ ਹੈਲਪ ਹੋ ਜਾਂਦੀ ਹੈ ਨਾ ਸਾਡੀ ਮੋਬਾਇਲ ਫੋਨ ਨਾਲ ਜਿਵੇਂ ਆਪਾਂ ਕਹਿ ਦਿੰਦੇ ਹਾਂ ਇੱਕ ਚੱਲ ਇੱਕ ਲਾਇਬ੍ਰੇਰੀ ਦੀ ਤਰ੍ਹਾਂ ਹੋ ਜਾਂਦਾ ਆਪਾਂ ਨੂੰ ਕੁਛ ਵੀ ਚੀਜ਼ ਦੀ ਇਨਫੋਰਮੇਸ਼ਨ ਐਚ ਆਈ ਡੀ ਹੁੰਦੀ ਹੈ ਤਾਂ ਆਪਾਂ ਜਾ ਕੇ ਸਰਚ ਕਰਕੇ ਕਿੱਥੋਂ ਵੀ ਆਪਾਂ ਨਿਕਾਲ ਸਕਦੇ ਹ ਕੋਈ ਵੀ ਆਪਾਂ ਨੂੰ ਜਾਣਕਾਰੀ ਵਗੈਰਾ ਇਨਫੋਰਮੇਸ਼ਨ ਵਗੈਰਾ ਲੈਣੀ ਹੈ ਤਾਂ ਆਪਾਂ ਮੋਬਾਈਲ ਵਿੱਚ ਕਿੱਥੋਂ ਵੀ ਜਾ ਕੇ ਮਤਲਬ ਨਿਕਾਲ ਸਕਦੇ ਕੋਈ ਵੀ ਇਨਫੋਰਮੇਸ਼ਨ ਪੜ੍ਹਾਈ ਲਈ
ਹਾਂ ਉਹ ਤੇ ਬਿਲਕੁਲ ਸਹੀ ਗੱਲ ਆਖੀ ਤੁਸੀਂ ਦੇਖੋ ਅਗਰ ਤੁਸੀਂ ਸ਼ਿਕਸ਼ਾ ਚ ਦੇਖੋ ਹੁਣ ਤੁਸੀਂ ਅਗਰ ਬਿਜਨਸ ਕਰਨਾ ਹੈਗਾ ਅੱਜ ਕੱਲ ਓਨਲਾਈਨ ਬਿਜਨਸ ਕਿੰਨਾ ਪੋਪੂਲਰ ਹੋ ਗਿਆ ਤੁਸੀਂ ਘਰ ਬਹਿ ਕੇ ਅਗਰ ਤੁਸੀਂ ਹਾਊਸ ਵਾਈਫ ਹੋ ਤੁਹਾਨੂੰ ਲੱਗਦਾ ਤੁਂ ਤੁਸੀਂ ਬਾਹਰ ਬਹਿ ਕੇ ਨਹੀਂ ਕੰਮ ਕਰ ਸਕਦੇ ਜਾ ਕੇ ਤੁਹਾਡੇ ਬੱਚੇ ਛੋਟੇ ਹੈਗੇ ਤੇ ਤੁਸੀਂ ਘਰ ਬਹਿ ਕੇ ਓਨਲਾਈਨ ਕੰਮ ਸਟਾਰਟ ਕਰ ਸਕਦੇ ਹੋ ਜਿਵੇਂ ਤੁਸੀਂ ਅੱਜ ਕੱਲ ਵੈਬਸਾਈਟ ਬਣਨੀ ਹੈਗੀ ਇੰਸਟਾਗ ਗ੍ਰੰ ਚ ਇ ਡੀ ਬਣਾ ਕੇ ਆਪਣਾ ਲਾਈਵ ਕਰ ਸਕਦੇ ਹੋ ਦੇਖੋ ਛੋਟੇ-ਛੋਟੇ ਕੰਮ ਕਰਕੇ ਵੀ ਆਪਣਾ ਬਿਜਨਸ ਕਰ ਸਕਦੇ ਆ ਦੇਖੋ ਵੋਮੈਨ ਵਾਸਤੇ ਬਹੁਤ ਹੀ ਵਧੀਆ ਮੋਬਾਈਲ ਫੋਨ ਆਇਆ ਕਿਉਂਕਿ ਦੇਖ ਵੂਮਨ ਘਰ ਬਹਿ ਕੇ ਹੁਣ ਆਪਣਾ ਛੋਟਾ ਮੋਟਾ ਆਪਣਾ ਬਿਜਨਸ ਵੀ ਕਰ ਸਕਦੇ ਹੈਗੇ ਨਾ
ਰ ਮੋਬਾਇਲ ਫੋਨ ਨਾਲ ਆਪਾਂ ਤੁਸੀਂ ਵੇਖਿਆ ਹੋਏਗਾ ਕਿ ਆਪਾਂ ਜਿਵੇਂ ਪਹਿਲਾਂ ਤਾਂ ਆਪਾਂ ਬਿੱਲ ਵਗੈਰਾ ਆਪਣੇ ਘਰ ਦੇ ਭਰਨ ਲਈ ਆਪਾਂ ਨੂੰ ਲਾਈਨਾਂ ਵਿੱਚ ਲੱਗ ਕੇ ਬਿੱਲ ਭਰਨਾ ਪੈਂਦਾ ਸੀ ਹੁਣ ਆਪਾਂ ਨੂੰ ਇਸ ਚੀਜ਼ ਦਾ ਵੀ ਫਾਇਦਾ ਹੋ ਗਿਆ ਕਿ ਆਪਾਂ ਘਰ ਬੈਠੇ ਹੀ ਬਿੱਲ ਆਪ ਆਪਦਾ ਭਰ ਲੈਂਦੇ ਹਾਂ ਬਿਜਲੀ ਦਾ ਬਿੱਲ ਭਰਨਾ ਹੈ ਆਪਾਂ ਆਪ ਦਾ ਮੋਬਾਈਲ ਰਿਚਾਰਜ ਕਰਨਾ ਹੈ ਜਾਂ ਕਿਸੇ ਨੂੰ ਸਾਨੂੰ ਉਹ ਹੁੰਦਾ ਕਿ ਪੈਸੇ ਵੈਸੇ ਦੇਣੇ ਹੈ ਲੈਣੇ ਹੈ ਆਪਾਂ ਮੋਬਾਈਲ ਨਾਲ ਮੋਬਾਈਲ ਬੈਂਕਿੰਗ ਨਾਲ ਦੇਖੋ ਕਿੰਨਾ ਫਾਇਦਾ ਹੋ ਗਿਆ ਇਨ ਸਬ ਚੀਜ਼ਾਂ ਦਾ ਸਾਨੂੰ
ਹਾਂ ਉਹ ਤੇ ਹੈ ਇਹ ਦੇਖੋ ਲੰਬੀ ਲਾਈਨਾਂ ਚ ਨਹੀ ਲੱਗਣਾ ਪੈਂਦਾ ਨਾ ਹੁਣ ਤੁਸੀਂ ਅਗਰ ਆਪਣੇ ਪੇਟੀਐੱਮ ਯੂਜ਼ ਕਰ ਰਹੇ ਹੋ ਕੋਈ ਗੂਗਲ ਪੇ ਯੂਜ਼ ਕਰ ਰਹੇ ਹੋ ਤੇ ਤੁਹਾਨੂੰ ਫਾਇਦਾ ਹੀ ਹੈਗਾ ਨਾ ਪਰ ਬਸ ਚੀਜ਼ ਦਾ ਤੁਹਾਨੂੰ ਨਾ ਲੈ ਚੀਜ਼ ਦਾ ਵੀ ਖਿਆਲ ਰੱਖਣਾ ਪਏਗਾ ਕਿ ਤੁਸੀਂ ਕਿਸੇ ਨੂੰ ਗਲਤ ਓ ਟੀ ਪੀ ਨਾ ਦੋ ਨਾ ਕਿਸੇ ਨੂੰ ਜ਼ਿਆਦਾ ਪੇਮੈਂਟ ਨਾ ਕਰ ਦੋ
ਨਹੀਂ ਉਹ ਤਾਂ ਹੈ ਉਹ ਤਾਂ ਥੋੜ੍ਹਾ ਜਿਹਾ ਧਿਆਨ ਤਾਂ ਫਿਰ ਰੱਖਣਾ ਹੀ ਪੈਂਦਾ ਹੈ ਇਹਨਾਂ ਚੀਜ਼ਾਂ ਦਾ ਤਾਂ ਹੁਣ ਇਹ ਦੇਖੋ ਸੇਫਟੀ ਪਰ ਬਸ ਲਈ ਵੀ ਸਾਡੇ ਲਈ ਕਿੰਨਾ ਜ਼ਰੂਰੀ ਮਤਲਬ ਉਹ ਵਧੀਆ ਚੀਜ਼ ਹੋ ਗਈ ਹੈ ਜਿਵੇਂ ਕ ਕਈ ਵਾਰ ਹੁੰਦਾ ਕੋਈ ਬੰਦਾ ਬਿਮਾਰ ਹੁੰਦਾ ਜਾਂ ਕੁਛ ਹੁੰਦਾ ਹੈ ਸਾਡੇ ਉੱਤੇ ਆ ਜਾਂਦਾ ਹੈ ਤਾਂ ਆਪਾਂ ਕੀ ਕਰਦੇ ਹਾਂ ਆਪਾਂ ਮਤਲਬ ਫੋਨ ਕਰਦੇ ਇੱਕ ਫੋਨ ਕਰੀਏ ਕਿਸੇ ਨੂੰ ਸਾਨੂੰ ਐਬੂਲੈਂਸ ਜਿਵੇਂ ਪੁਲਿਸ ਚ ਆਈ ਕਿਸੇ ਵੀ ਦੀ ਵੀ ਹੈਲਪ ਸਾਨੂੰ ਹੁੰਦੀ ਹੈ ਤਾਂ ਆਪਾਂ ਕੋ ਇੱਕ ਕਾਲ ਫੋਨ ਕਰਦੇ ਹ ਤਾਂ ਸਾਨੂੰ ਉਹ ਹੈਲਪ ਮਿਲ ਜਾਂਦੀ ਮਦਦ ਮੇਿਲ ਹੋ ਜਾਂਦੀ ਹੈ ਸਾਡੀ ਕਈ ਵਾਰ ਹੁੰਦਾ ਆਪਾਂ ਦੀ ਪੇਸ਼ੈਂਟ ਵਗੈਰਾ ਕਿਸੇ ਦੀ ਟ੍ਰੈਕ ਕਰਨੀ ਹੈ ਜੀ ਪੀ ਐਸ ਦੇ ਥਰੂ ਤੋਂ ਆਪਾਂ ਕਰ ਸਕਦੇ ਹ
ਹਾਂ ਉਹ ਤੇ ਹੈ ਹੀ ਦੇਖੋ ਕਿਉਂਕਿ ਤੁਸੀਂ ਅਗਰ ਦੇਖੋ ਮੋਬਾਇਲ ਫੋਨ ਦੇ ਬਹੁਤ ਫ਼ਾਇਦੇ ਅਗਰ ਤੁਂ ਤੁ ਟਿਕਟ ਬੁੱਕ ਕਰਨੀ ਹੈਗੀ ਚਾਹੇ ਰੇਲਵੇ ਦੀ ਕਰਨੀ ਹੈ ਚਾਹੇ ਬਾਏ ਏਅਰ ਕਰਨੀ ਹੈ ਚਾਹੇ ਮੂਵ ਵੀ ਟਿਕਟ ਟਿਕਟ ਬੁੱਕ ਕਰਨੀ ਹੈਗੀ ਕਿਨਾ ਪੈਰੇ ਤੇ ਜਾ ਕੇ ਲਾਈਨਾਂ ਚ ਲੱਗਣਾ ਪੈਂਦਾ ਸੀ ਤ ਟਿਕਟ ਬੁੱਕ ਸੀ ਨਾਲ ਤੁਸੀਂ ਸਰਕਾਰੀ ਸੇਵਾ ਉਹਦਾ ਵੀ ਲਾਭ ਉਠਾ ਸਕਦੇ ਹੋ ਤੁਸੀਂ ਨੈਕਸਟ ਚੈੱਕ ਕਰੋ ਬਹਿ ਕੇ ਤੁਸੀਂ ਕੋਈ ਆਪਣਾ ਬੈਂਕਿੰਗ ਡੀ ਆਰ ਡੀ ਕੋਈ ਤੁਹਾਨੂੰ ਪਤਾ ਹੈਗਾ ਚਾਹੇ ਤੁਸੀਂ ਸ਼ੇਅਰ ਮਾਰਕੀਟ ਦਾ ਕੰਮ ਕਰਨਾ ਹੋਏ ਨੌਲੇਜ ਲੈਣੀ ਹੋਏ ਤੇ ਤੁਸੀਂ ਔਨਲਾਈਨ ਬਹਿ ਕੇ ਸਾਰੇ ਕੰਮ ਇਹ ਤੇ ਨੋਲੇਜ ਬੜੀ ਹੈਗੀ ਬਸ ਇਸ ਚੀਜ਼ ਦਾ ਤੁਹਾਨੂੰ ਥੋੜਾ ਜਿਹਾ ਖਿਆਲ ਰੱਖਣਾ ਕਿ ਉਸਦੇ ਨੁਕਸਾਨ ਕੀ ਹੋ ਜਿਹਡਵੈਂਚ ਵਧਾਈ ਹੈਗੀ ਕਿ ਦੇਖੋ ਤੁਸੀਂ ਕਿਸੇ ਚੀਜ਼ ਦਾ ਯੂਜ ਕਰ ਰਹੇ ਹੋ ਉਹ ਵਧੀਆ ਅਗਰ ਤੁਸੀਂੀ ਚੀਜ਼ ਨੂੰ ਜ਼ਿਆਦਾ ਓਵਰ ਐਕਸ ਮਾਤਰਾ ਯੂਜ ਕਰੋਗੇ ਤੇ ਉਹ ਮਿਸਯੂਜ ਚ ਕਨਵਰਟ ਹੋ ਜਾਣੀ ਹੈ ਨਾ ਤੁਹਾਡੀ
ਬਿਲਕੁਲ ਬਿਲਕੁਲ ਦੇਖੋ ਆਪਾਂ ਦੇਖੋ ਮੋਬਾਇਲ ਫੋਨ ਜ਼ਿਆਦਾ ਚਲਾਉਦੇ ਹਾਂ ਤਾਂ ਸਾਡੇ ਹੈਲਥ ਇਸ਼ੂ ਹੋ ਜਾਂਦੇ ਨੇ ਤੁਹਾਨੂੰ ਪਤਾ ਹੀ ਹੈ ਕਿੰਨਾ ਸਾਨੂੰ ਤੁਸੀਂ ਵੇਖਿਆ ਹੋਏਗਾ ਬੱਚਿਆਂ ਦੇ ਮੈਂਟਲ ਹੈਲਥ ਵਿੱਚ ਵੀ ਕਿੰਨਾ ਉਹ ਹੋਇਆ ਸੀ। ਜਿਵੇਂ ਬੱਚਿਆਂ ਨੇ ਗੇਮ ਵਗੈਰਾ ਜ਼ਿਆਦਾ ਖੇਲਦੇ ਨੇ ਉਹਨਾਂ ਦੇ ਨਾਲ ਉਹਨਾਂ ਦਾ ਮੈਂਟਲ ਹੈਲਥ ਖਰਾਬ ਹੁੰਦੀ ਹੈ। ਪੜ੍ਹਾਈ ਵੀ ਖ਼ਰਾਬ ਹੁੰਦੀ ਹੈ। ਨਾਲ -ਨਾਲ ਅੱਖਾਂ ਚ ਵੀ ਨੁਕਸਾਨ ਹੁੰਦਾ ਹੈ।
ਹਾਂ। ਕਿਉਂਕਿ ਬੱਚੇ ਅੰਦਰ ਨਾ ਇੰਜਾਇਟੀ, ਡਿਪ੍ਰੈਸ਼ਨ, ਗੁੱਸਾਪਨ, ਚਿੜਚਿੜਾ ਇਹ ਸਾਰੀ ਚੀਜ਼ਾਂ ਬੱਚਿਆਂ ਦੇ ਅੰਦਰ ਬਹੁਤ ਆ ਜਾਂਦੀ ਹੈਗੀ। ਕਿਉਂਕਿ ਦੇਖੋ ਮੋਬਾਈਲ ਫੋਨ ਅਗਰ ਤੁਸੀਂ ਜ਼ਿਆਦਾ ਕਰਦੇ ਰਹੋਗੇ। ਤੁਹਾਡਾ ਕਿਸੇ ਚੀਜ਼ ਚ ਕਸਟੇਸ਼ਨ ਨ ਪੈਣਾ ਨਾ। ਤੁਸੀਂ ਅਗਰ ਬੇ ਬੱਚੇ ਨੂੰ ਕਹਿਣਾ ਬੱਚੇ ਇਹ ਕੰਮ ਕਰਦੇ ਉਹ ਬੱਚੇ ਨੇ ਕਰਨਾ ਹੀ ਨਹੀਂ, ਕੰਮ ਉਹ ਬੱਚਾ ਕਹੇਗਾ ਨਹੀਂ, ਮੇਰੇ ਕੋਲੋਂ ਹੁਣ ਟਾਈਮ ਨੀ ਹੈਗਾ। ਮੈਂ ਐ ਮੈਂ ਉਹ ਹਾਂ। ਨਾਲ ਬੱਚੇ ਲੰਬੇ ਸਕਰੀਨ ਨਾਲ ਟੀ ਵੀ ਵੇਖੇਗਾ। ਤੇ ਬੱਚਾ ਫੋਨ ਚਲਾਏਗਾ। ਮੋਬਾਈਲ ਫੋਨ ਤੇ ਬੱਚੇ ਦੀ ਅੱਖਾਂ ਚ ਹੀ ਦਰਦ ਕਿਰਦਾਰ ਨੀਂਦ ਦੀ ਕਮੀ। ਅੱਜ ਕੱਲ੍ਹ ਦੇਖੋ ਛੋਟੇ- ਛੋਟੇ ਬੱਚਿਆਂ ਦੇ ਗਰਦਨ, ਪੀਠ ਤੇ ਦਰਦ ਦੀ ਸਮੱਸਿਆ
ਬਿਲਕੁਲ ਇਹ ਤਾਂ ਬਿਲਕੁਲ ਤੁਸੀਂ ਠੀਕ ਕਿਹਾ ਕਿ ਮਤਲਬ ਜਿਵੇਂ ਆਪਾਂ ਇੱਕ ਪੁਜੀਸ਼ਨ ਚ ਬਹਿਨੇ ਹਾਂ। ਤਾਂ ਉਹਦੇ ਨਾਲ ਸਾਡੀ ਕਈ ਵਾਰ ਹੁੰਦਾ ਹੈ। ਕਮਰ ਚ ਦਰਦ ਹੋ ਜਾਂਦਾ ਜਾਂ ਗਰ ਵਿੱਚ ਦਰਦ ਹੋ ਜਾਂਦਾ ਹੈ। ਇਹ ਤਾਂ ਬਿਲਕੁਲ ਰ ਟਾਈਮ ਦੇਖੋ, ਸਮੇਂ ਦੀ ਕਿੰਨੀ ਬਰਬਾਦੀ ਹੁੰਦੀ ਹੈ। ਇਹਦੇ ਨਾਲ ਆਪਾਂ ਕਿੰਨਾ ਟਮ ਇੱਕ ਰੀਲ ਵੇਖਦੇ ਆ ਓਦੇ ਵਿਚੇ ਆਪਦਾ ਟਮ ਬਰਬਾਦ ਕਰ ਦਿੰਦੇ ਆ, ਵੇਸਟ ਕਰ ਦਿੰਦੇ ਆ ਆਪਦਾ ਟਾਈਮ। ਆਪਾਂ ਉਹੀ ਟਾਈਮ ਆਪਦਾ ਜਿਵੇਂ ਬੱਚੇ ਹੁੰਦੇ ਨੇ ਉਹ ਪੜ੍ਹਾਈ ਚ ਲੈ ਲਗਾਵਣ ਤਾਂ ਕਿੰਨਾ ਵਧੀਆ ਹੈ। ਨਾ ਉਹਨਾਂ ਦੇ ਲਈ
ਹਾਂ। ਉਹ ਤੇ ਹੈਗਾ ਦੇਖੋ ਮੋਬਾਈਲ ਫੋਨ ਦੇ ਅਗਰ ਬਹੁਤ ਫਾਇਦੇ ਵੀ ਹੈਗੇ ਤੇ ਨੁਕਸਾਨ ਵੀ ਤੇ ਹੈਗੇ ਹੀ ਨਾ। ਤੁਸੀਂ ਮੋਬਾਇਲ ਫੋਨ ਇੱਕ ਲੱਤ ਹੈਗੀ। ਉਹਨੂੰ ਤੁਸੀਂ ਘੰਟੇ ਤੱਕ ਮੋਬਾਇਲ ਚਲਾਉਂਦੇ ਰਹਿੰਦੇ ਹੋ ਚਲਾਉਂਦੇ ਰਹਿੰਦੇ ਹੋ। ਜਿਹਦੇ ਨਾਲ ਤੁਹਾਡਾ ਜਿਹੜਾ ਪ੍ਰੀਵੀਅਸ ਟਾਈਮ ਹੁੰਦਾ। ਕੀਮਤੀ ਟਾਈਮ ਹੁੰਦਾ ਉਹ ਖਰਾਬ ਹੁੰਦਾ। ਕਿਉਂਕਿ ਦੇਖੋ ਸਟੂਡੈਂਟ ਜਿਹੜਾ ਹੈਗਾ। ਉਹ ਪੜ੍ਹਦੇ ਪੜ੍ਹਾਈ ਛੋੜ ਕੇ ਸੋਸ਼ਲ ਮੀਡੀਆ ਜਾਂ ਔਨਲਾਈਨ ਗੇਮ ਖੇਲ ਰਿਹਾ ਹੈ। ਸਾਨੂੰ ਨੀ ਪਤਾ ਨਾ ਬੱਚਾ ਸਾਡਾ ਕਿੰਨੀ ਦੇਰ ਗੇਮ ਖੇਲ ਰਿਹਾ ਹੈ। ਕੀ ਕਰ ਰਿਹਾ। ਤੇ ਉਹਦੇ ਫਿਊਚਰ ਦੀ ਤੇ, ਨਾਲ ਪੜ੍ਹਾਈ ਦੀ ਦੋਨੋ ਚੀਜ਼ਾਂ ਚ ਦਿੱਕਤ ਆਉਂਦੀ ਹੈ ਨਾ।
ਬਿਲਕੁਲ- ਬਿਲਕੁਲ ਹੁਣ ਜਿਵੇਂ ਬੱਚੇ ਮੋਬਾਈਲ ਫੋਨ ਚਲਾ ਕੇ ਗੇਮ ਖੇਲਦੇ ਰਹਿੰਦੇ ਆ ਇੱਕ ਹੀ ਮਤਲਬ ਜਗ੍ਹਾ ਚ ਲੇਟੇ ਰਹਿੰਦੇ ਆ ਉਸ ਤੋਂ ਵਧੀਆ ਕਿ ਬੱਚਾ ਬਾਹਰ ਜਾਂਦਾ ਹੈ। ਕੋਈ ਗੇਮ ਖੇਲਦਾ ਬਾਹਰ ਜਾ ਕੇ ਉਹਦੇ ਨਾਲ ਉਹਦਾ ਦੇਖੋ, ਕਿੰਨੀ ਮਤਲਬ ਸ਼ ਹੁੰਦਾ।ਹੈਲਥ ਕਿੰਨੀ ਵਧੀਆ ਹੁੰਦੀ ਹੈ। ਨਹੀਂ ਤਾਂ ਲੋਕੀ ਜਿਵੇਂ ਘਰ ਬੈਠੇ ਬੈਠੇ ਮੋਬਾਈਲ ਗੇਮ ਖੇਡਦੇ ਰਹਿੰਦੇ ਉਹਦੇ ਨਾਲ ਉਹਨਾਂ ਨੂੰ ਮੋਟਾਪਾ ਕਿੰਨਾ ਹੋ ਜਾਂਦਾ। ਸ਼ੂਗਰ ਹੋ ਜਾਂਦੀ ਹੈ। ਕਈਆਂ ਲੋਕਾਂ ਦੀ ਤੁਸੀਂ ਸੁਣਿਆ ਹੋਏਗਾ। ਰੀੜ ਦੀ ਹੱਟੀ ਵਿੱਚ ਵੀ ਕਿੰਨੀ ਪੇਨ, ਦਰਦ ਹੁੰਦੀ ਹੈ।
ਹਾਂ। ਨਹੀਂ, ਇਹ ਗੱਲ ਤਾਂ ਤੁਸੀਂ ਬਿਲਕੁਲ ਸਹੀ ਆਖੀ। ਮੋਬਾਈਲ ਫੋਨ ਨਾਲ ਫਰੋਡ ਵੀ ਤਾਂ ਬੜੇ ਹੁੰਦੇ ਹੈਗੇ। ਯੂ ਪੀ ਆਈ ਦੀ ਮੰਗੀ ਤੇ ਨਾਲ ਫਰੋਡ ਕਰ ਦਿੱਤਾ। ਦੇਖੋ, ਮੈਂ ਤੇ ਲਾਸਟ ਤੁਹਾਨੂੰ ਇਹੀ ਦੱਸਣਾ। ਚਾਹਵਾਂਗੀ ਕਿ ਵੀ ਮੋਬਾਈਲ ਫੋਨ ਜਿਹੜਾ ਹੈਗਾ ਨਈ ਟੈਕਨੋਲੋਜੀ ਆਈ ਹੈ। ਕਰਨੀ ਬਹੁਤ ਜ਼ਰੂਰੀ ਹੈਗੀ। ਅੱਜ ਕੱਲ੍ਹ ਦੇ ਟਾਈਮ ਚ ਅਗਰ ਤੁਸੀਂ ਅੱਗੇ ਵੜਨਾ ਹੈਗਾ। ਪਰ ਉਹਦਾ ਮਿਸਯੂਜ ਨਾ ਕਰੋ ਨਾ ਮੋਬਾਇਲ ਫੋਨ ਦੇਖੋ ਤੁਹਾਨੂੰ ਅਗਰ ਜ ਬਣਾ ਰਿਹਾ ਸੁਵਿਧਾਜਨਕ ਫੈਸਿਲਿਟੀ ਦੇ ਰਿਹਾ ਹੈ। ਤੇ ਤੁਸੀਂ ਉਹਦਾ ਮਿਸਯੂਜ ਨਾ ਕਰੋ। ਨਾ ਤੁਸੀਂ ਉਹਨੂੰ ਆਪਣੀ ਪੜ੍ਹਾਈ ਵਾਸਤੇ ਯੂਜ ਕਰੋ। ਤੁਸੀਂ ਆਪਣੀ ਹੈਲਥ ਵਾਸਤੇ ਯੂਜ ਕਰੋ। ਤੁਸੀਂ ਆਪਣੇ ਟੀ ਵਾਸਤੇ ਯੂਜ ਕਰੋ। ਪਰ ਉਹਨੂੰ ਕਦੇ ਵੀ ਮਿਸਯੂਜ ਨਾ ਕਰੋ। ਉਹਦਾ ਐਟਰਟੇਨਮੈਂਟ ਕਰ ਸੋਰਸ ਹੈਗਾ ਤ ਮਾਡਾ ਫਿਰ ਪਰ ਤੁਸੀਂ ਰ ਉਹਨੂੰ ਯੂਜ ਨਾ ਕਰੋ ਨਾ।
ਬਿਲਕੁਲ- ਬਿਲਕੁਲ ਇਹ ਤਾਂ ਤੁਸੀਂ ਬਿਲਕੁਲ ਠੀਕ ਹੈ। ਕਿ ਮਤਲਬ ਹਾਂ ਹਵੇਂ ਸਾਨੂੰ ਯੂ ਕਰਨਾ ਚਾਹੀਦਾ। ਮਿਸਯੂਜ ਨਹੀਂ ਕਰਨਾ ਚਾਹੀਦਾ। ਚਲੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕੀਤੀ। ਤਾਂ ਸਾਨੂੰ ਮੈਨੂੰ ਵੀ ਬਹੁਤ ਕੁਛ ਪਤਾ ਲੱਗ। ਸਤਿ ਸ੍ਰੀ ਅਕਾਲ ਜੀ।